ਹੈਲੋ। ਹੈਲੋ, ਸਸ੍ਰੀ ਅਕਾਲ ਮੈਡਮ ਕਿਵੇਂ?
ਹੋਰ ਮੈਡਮ ਕਿਵੇਂ ਹੋ?
ਵਧੀਆ- ਵਧੀਆ ਮੈਡਮ ਤੁਸੀਂ ਦੱਸੋ?
ਹਾਂਜੀ ਮੈਡਮ ਵਧੀਆ ਹੈ ਜੀ ਹੋਰ ਮੈਡਮ ਖਾਣਾ ਖਾ ਲਿਆ ਸੀ।
ਹਾਂਜੀ ਮੈਮ ਖਾ ਲਿਆ, ਤੁਸੀਂ ਖਾ ਲਿਆ।
ਹਾਂਜੀ ਮੈਡਮ ਖਾ ਲਿਆ ਕੀ ਕਰਦੇ ਸੀ ਮੈਡਮ।
ਕੁਛ ਨੀ ਮੈਮ ਬਸ ਫਰੀ ਸੀਗੇ ਮੈਂ ਸੋਚਿਆ ਕੋਲਿੰਗ ਵਗੈਰਾ ਹੀ ਕਰ ਲਾਂ।
ਹਾਂਜੀ ਹਾਂਜੀ, ਬਹੁਤ ਵਧੀਆ ਗੱਲ ਆ ਮੈਡਮ।
ਹਾਂਜੀ -ਹਾਂਜੀ, ਤੁਸੀਂ ਕੀ ਕਰਦੇ ਸੀਗੇ ਮੈਮ।
ਮੈਡਮ ਹਾਂਜੀ ਬਸ ਅਸੀਂ ਵੀ ਫ੍ਰੀ ਸੀਗੇੇ ਖਾਣਾ ਵਗੈਰਾ ਖਾ ਕੇ ਸ਼ਹਿਰ ਕਰਕੇ ਆਏ ਸੀਗੇ। ਦੇਖੋਂ ਮੈਡਮ ਸ਼ਐਰ ਕਿੰਨੀ ਜ਼ਰੂਰੀ ਹੈ ਆਪਣੀ ਮੈਡਮ ਕਿੰਨੀਆਂ ਬਮਾਰੀਆਂ ਲਾਗਦੀਆਂ ਨੇ ਅੱਜ ਕੱਲ੍ਹ ਵੇਖੋਂ
ਸਹੀ ਗੱਲ ਹੈ ਮੈਮ ਦੇਖੋਂ ਆਪਾਂ ਨੂੰ ਸ਼ੈਰ ਤੇ ਕਸਰਤ ਵਗੈਰਾ ਦੇਖੋਂ ਕਰਨੀ ਚਾਹੀਦੀ ਐ।
ਹਾਂਜੀ ਹਾਂ ਮੈਡਮ
ਏਦਾਂ ਏ ਚਲੋ ਐ ਵੀ ਹਾਂ ਇਹ ਨੀ ਹੁੰਦਾ ਵੀ ਆਪਾਂ ਕੋਈ ਮੋਟਾ ਪਤਲਾ ਹੋਜੂਗਾ ਹਨਾ। ਇਹਦੇ ਨਾ ਏ ਵੀ ਅਪਣੇ ਸਰੀਰ ਦੀ ਤੰਦਰੁਸ ਤੇ ਜਿਹੜੀ ਐ ਨਾ
ਹਾਂਜੀ ਮੈਡਮ ਇਹ ਤਾਂ ਹੈ ਰੁਟੀਨ ਬਣੀ ਰਹਿੰਦੀ ਹੈ ਦੇਖੋਂ। ਤੁਹਾਨੂੰ ਸ਼ੌਕ ਰਹਿੰਦਾ ਨਾਲ਼ੇ ਵੀ ਆ
ਹਾਂਜੀ ਆਪਾਂ ਲਗਾ ਲਓ ਜਦੋਂ ਆਪਾਂ ਸਵੇਰੇ ਉੱਠਦੇ ਆ ਆਪਾਂ ਯੋਗਾ ਵਗੈਰਾ ਕੋਈ ਕਸਰਤ ਕੋਈ ਸ਼ੈਰ ਕਰਦੇ ਆ ਅਪਣਾ ਤਿਨ ਬ ਬੜਾ ਵਧੀਆਂ ਜਾਂਦਾ ਆਪਾਂ ਨੂੰ ਬੜਾ ਫਰੈਸ਼ ਜਿਆ ਫੀਲ ਹੁੰਦਾ ਏ।
ਹਾਂਜੀ ਮੈਡਮ ਦੇਖੋਂ ਸਹੀ ਕਹੰਦੇ ਮੈਡਮ ਨਾਲੇ ਖਾਣਾ ਪੀਣਾ ਹਜ਼ਮ ਹੋ ਜਾਂਦਾ ਨਾਲ਼ੇ ਥੋੜ੍ਹੀ ਫਰੈਸ਼ ਹਵਾ ਅਪਾਂ ਨੂੰ ਅਪਣੇ ਮਾਇੰਡ ਚ ਪੈਂਦੀ ਏ ਦੇਖੋਂ
ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ।
ਹਾਂਜੀ ਮੈਡਮ ਵਧੀਆਂ ਫੀਲ ਹੁੰਦਾ ਅਪਾਂ ਨੂੰ।
ਹਾਂਜੀ ਆਪਾਂ ਨੂੰ ਖੁਦ ਨੂੰ ਇਹ ਬੜਾ ਪੋਜੀਟਿਵ ਜਿਆ ਫੀਲ ਹੋਊਗਾ ਮੈਡਮ ਆਪਾਂ ਨੂੰ
ਹਾਂਜੀ ਮੈਡਮ ਇਹ ਤਾਂ ਹੈਗਾ ਜੀ।
ਹਾਂਜੀ ਜਦੋਂ ਆਪਾਂ ਲਗਾ ਲੋ ਸੁਬੇ ਉੱਠਗੇ ਹਨਾ ਵੀ ਅ ਆਪਾਂ ਸਵੇਰੇ ਸਵੇਰੇ ਤਾਜ਼ੀ ਹਵਾ ਚ ਜਾਂਨੇ ਆ ਸ਼ੈਰ ਕਰਨ ਜਾਂਨੇ ਆ ਹਨਾ ਫ਼ੇਰ ਆਪਾਂ ਨੂੰ ਬੜਾ ਪੋਜ਼ਟਿਵ ਫੀਲ ਹੋਊਗਾ। ਆਪਾਂ ਨੂੰ ਇਹ ਹੁੰਦਾ ਵੀ ਆਪਾਂ ਸਾਰੇ ਕੰਮ ਕਰੀਏ ਪਰ ਜੇ ਉਹੀ ਆਪਾਂ ਲੇਟ ਉੱਠਾਂਗੇ ਹਨ ਫ਼ੇਰ ਉਹੀ ਆਪਾਂ ਨੂੰ ਇਹ ਹੋਜੂਗਾ ਕੁੱਝ ਕ ਕਸਰਤ ਨੀ ਕਰਾਂਗੇ ਫ਼ੇਰ ਤਾਂ ਔਖਾ ਹੋ ਜਾਂਦਾ ਫ਼ੇਰ ਆਪ ਆਪਾਂ ਨੂੰ ਇਹ ਹੁੰਦਾ ਵੀ ਚਲੋ ਕੋਈ ਨੀ ਬਾਅਦ ਚੋਂ ਕਰ ਲਾਂਗੇ ਫ਼ੇਰ ਆਪਾਂ ਨੂੰ ਥੋੜ੍ਹਾ ਲੇਜ਼ੀਨੈਸ ਜਿਹਾ ਫੀਲ ਹੁੰਦਾ ਏ।
ਪਹਿਲੇ ਔਖਾ ਲੱਗਦਾ ਫ਼ੇਰ ਜੇ ਆਪਾਂ ਉੱਠਣ ਲੱਗ ਜਾਂਨੇ ਆ ਮੈਡਮ ਲਗਾਤਾਰ ਰੁਟੀਨ ਬਣ ਜਾਂਦੀ ਐ ਫੇਰ ਦੇਖੋ ਕਿੰਨਾ ਵਧੀਆਂ
ਰੁਟੀਨ ਬਨਾਣਾ ਪੈਂਦਾ ਐਂ ਨੀ ਹੈਗਾ ਉਹ ਵੀ ਕੋਈ ਇੱਕ ਦਿਨ ਚ ਹੀ ਉਹ ਹੋ ਜਾਂਦਾ ਇਹ ਤਾਂ ਹੌਲੀ ਹੌਲੀ ਬਨਦਾ ਮੈਡਮ ਰੁਟੀਨ ਦਾ
ਦੇ ਫ਼ਿਰ ਇਨੇ ਦਾ ਹੀ ਆਪਾਂ ਬਣ ਜਾਂਦੇ ਹਾਂ ਦੇਖੋਂ ਫ਼ੇਰ ਏਦਾਂ ਦਾ ਈ ਬਣ ਜਾਂਦਾ ਬੰਦਾ ਹਨਾ ਪਹਿਲਾਂ ਪਹਿਲਾਂ ਦੇਖੋਂ ਆਪਾਂ ਨੂੰ ਬੋਤ ਔਖਾ ਲੱਗਦਾ ਫ਼ੇਰ ਅਪਾਂ ਜਦੋਂ ਉੱਠਣ ਲੱਗ ਜਾਂਨੇ ਆ ਟਾਈਮ ਤੇ ਫ਼ੇਰ ਆਪ ਈ ਅੱਖ ਖੁੱਲ ਜਾਂਦੀ ਮੈਡਮ ਦੇਖੋਂ
ਹਾਂਜੀ ਫ਼ੇਰ ਤੇ ਚਲੋ ਆਪਣਾ ਇਹ ਹੁੰਦਾ ਵੀ ੳ ਉੱਠ ਹੁਣ ਉੱਠਗੇ ਅਪਾਂ ਘੁੰਮ ਫ਼ਿਰ ਆਈਏ ਫ਼ੇਰ ਤਾਂ ਆਪਾਂ ਨੂੰ ਖੁਦ ਨੂੰ ਵੀ ਐ ਹੁੰਦਾ ਵੀ ਚੱਲ ਰੋਜ਼ ਵਾਂਗੂ ਅੱਜ ਵੀ ਜੇ ਬਗ ਜਾਂਨੇ ਆ‌।
ਫ਼ੇਰ ਉਹਦੀ ਆਦਤ ਬਨ ਜਾਂਦੀ ਐ ਦੇਖੋਂ ਮੈਡਮ
ਹਾਂਜੀ ਨਾਲ਼ੇ ਆਪਣਾ ਕੇਹੜਾ ਕੁੱਝ ਜਾਂਦਾ ਮੈਡਮ ਤਾਂਈ ਤਾਂ ਘੁੰਮ ਫ਼ਿਰ ਕੇ ਆ
ਹਾਂਜੀ ਮੈਡਮ ਪੰਜ ਦਸ ਮਿੰਟਾਂ ਨਾਲ਼ ਜੇ ਤੇ ਨਾਲ਼ੇ ਤਾਂ ਆਪਾਂ ਨੂੰ ਤਾਜ਼ੀ ਹਵਾ ਮਿਲ਼ਦੀ ਮੈਡਮ
ਤਾਜ਼ੀ ਹਵਾ ਮਿਲਦੀ ਨਾਲੇ ਕੋਈ ਆਪਾਂ ਨੂੰ ਕੋਈ ਰਿਸ਼ਤੇਦਾਰ ਕੋਈ, ਦੋਸਤ ਮਿੱਤਰ ਮਿਲ ਜਾਂਦਾ ਆਪਣਾ
ਹਾਂਜੀ ਮੈਡਮ, ਨਾਲੇ ਕੋਈ ਪ੍ਰਦੂਸ਼ਣ ਵਗੈਰਾ ਨੀ ਹੁੰਦੇ
ਸਵੇਰੇ- ਸਵੇਰੇ ਹਾਂਜੀ -ਹਾਂਜੀ, ਤੇ ਨਾਲੇ ਮਤਲਬ ਕਿ ਸਾਫ ਸੁਥਰੀਆਂ ਆ ਜੇੜੀਆਂ
ਸਾਫ- ਸੁਥਰੀ, ਹਾਂਜੀ -ਮੈਡਮ
ਹਾਂਜੀ ਤੇ ਚਲੋ ਵਧੀਆ ਐ ਹਨਾ ਹਾਂਜੀ- ਹਾਂਜੀ ਦੇਖੋ ਜੇੜੇ ਪਹਿਲਾਂ ਦੇ ਬਜ਼ੁਰਗ ਸੀਗੇ ਦੇਖੋ ਉਹ ਵੀ ਤਾਂ ਜਾਂਦੇ ਸੀਗੇ ਹਨਾ, ਤਾਂ ਹੀ ਮਤਲਬ ਕਿ ਉਹ ਇੰਨੇ ਫਿੱਟ ਨੇ ਦੇਖੋ ਹਜੇ
ਮੈਡਮ ਯੇ ਖੂਨ, ਨਾਲੇ ਤਾਂ ਵਧੀਆ ਖਾਂਦੇ
ਤੁਰਿਆ ਨੀ ਜਾਂਦਾ, ਕਿਉਂਕਿ ਚਲੋ ਉਹਨਾਂ ਦੀ ਉਮਰ ਵੀ ਹੋ ਗਈ ਚਲੋ ਇੱਕ ਉਮਰ ਵੀ ਹੁੰਦੀ ਐ, ਪਰ ਅੱਜ-ਕੱਲ ਦੇ ਜਿਹੜੇ ਨੌਜਵਾਨ ਨੇ ਨਾ ਉਹ ਜਲਦੀ ਇਹ ਲਗਾ ਲਓ ਬੂੜੇ ਹੋ ਰਹੇ ਨੇ ਉਹਨਾਂ ਦਾ ਤੁਰਨਾ ਬੜਾ ਔਖਾ ਲੱਗਦਾ ਉਹਨਾਂ ਨੂੰ
ਦੇਖੋ ਅੱਜ-ਕੱਲ ਗੋਡੇ ਕਿੰਨੇ ਦੁਖਦੇ ਨੇ, ਨਾ ਤੁਰਿਆ ਜਾਂਦਾ ਹੈਗਾ, ਇੱਕ ਐ
ਚਲੋ ਕਿਸੇ ਹੋਰ ਨੂੰ ਨਾ ਕਹੋ ਮੈਡਮ
ਹਾਂਜੀ ਮੈਡਮ, ਦੇਖੋ ਮੈਡਮ ਛੋਟੇ -ਛੋਟੇ ਬੱਚੇ ਦੀ ਚਿਕ ਤੇ ਹਾਂ ਕਿੰਨੀ ਛੋਟੀ ਉਮਰ 'ਚ
ਹਾਂਜੀ
ਅੱਗੇ ਦੇਖੋ ਬਜ਼ੁਰਗਾਂ ਦੇ ਆਉਂਦੇ ਸੀਗੇ, ਮੈਂ ਹੁਣ ਤਾਂ ਅ ਛੋਟੇ- ਛੋਟੇ ਬ ਬੱਚਿਆਂ ਦੇ ਸਿਰ ਭਰੇ ਪਏ ਨੇ ਚਿੱਟੇ ਵਾਲਾਂ ਨਾਲ ਇਹ ਕਮਜ਼ੋਰੀ ਕਰਕੇ ਹੁੰਦੇ ਨੇ, ਮੈਡਮ ਦੇਖੋ ਆਪਾਂ ਕੇਅਰ ਧਿਆਨ ਨੀ ਨਾ ਰੱਖਦੇ।
ਹਾਂਜੀ
ਆਪਾਂ ਜਿਹੜਾ ਖਾਣਾ ਪੀਣਾ ਖਾਂਦੇ ਆਂ ਦੇਖੋ, ਚੰਗਾ ਮਾੜਾ ਈ ਖਾਈਏ, ਅੱਗੇ ਦੇਖੋ ਖੁਰਾਕਾਂ ਵਧੀ ਖਾਂਦੇ ਸੀ ਮੈਡਮ ਲੋਕ
ਜੀ- ਜੀ ਬਿਲਕੁਲ ਸਹੀ ਕਹਿ ਰਹੇ ਓ, ਹਾਂਜੀ- ਹਾਂਜੀ ਇੱਕ ਆਪਾਂ ਖਾਣ -ਪੀਣ ਵੇਲੇ ਵੀ ਨਹੀਂ ਦੇਖਦੇ। ਵੀ ਆਪਾਂ ਨੂੰ ਕਿਵੇਂ ਦਾ ਖਾਣਾ ਚਾਂਹੀਦਾ, ਹੁਣ ਲਗਾ ਲੋ ਮੈਡਮ ਆਪਾਂ ਵਧੀਆ ਐ ਬਲਕਿ ਹਲਕਾ- ਫੁਲਕਾ ਭੋਜਨ ਖਾ ਰਹੇ ਆਂ ਚਲੋ ਕੌਈ, ਕਦੇ- ਕਦੇ ਹੋਇਆ ਵੀ ਆਪਾਂ ਨੇ ਕੋਈ ਚੀਜ਼ ਖਾ ਲਈ ਬਾਹਰਲੀ ਹਨਾ, ਕੋਈ ਸਮੋਸਾ ਖਾ ਲਿਆ ਕੋਈ ਕੁਛ ਕੁਲਚਾ ਖਾ ਲਿਆ, ਚਲੋ ਕੋਈ ਕਦੇ-ਕਦੇ ਹੋਇਆ, ਪਰ ਐ ਥੋੜ੍ਹੀ ਨਾ ਵੀ ਆਪਾਂ ਰੋਜ਼ ਖਾਈ ਜਾਵਾਂਗੇ, ਆਪਾਂ ਨੂੰ ਆਪਣੇ ਖਾਣ ਪੀਣ ਤੇ ਵੀ ਕੰਟਰੋਲ ਕਰਨਾ ਚਾਈਦਾ ਜੇ ਕੋਈ ਖਾਣ ਪੀਣ, ਚਲੋ ਆਪਾਂ ਸਵੇਰੇ ਸ਼ੈਰ ਤੇ ਜਾ ਆਏ, ਸ਼ਾਮ ਨੂੰ ਆਪਾਂ ਫੇਰ ਸ਼ੈਡ ਚੱਲ ਗਏ, ਪਰ ਜਦ ਆਪਾਂ ਸ਼ਾਮ ਨੂੰ ਫਿਰ ਕੋਈ ਆਲਤੂ- ਫਾਲਤੂ ਚੀਜ਼ ਖਾ ਲਏ ਕੋਈ ਮੋਮੋਸ ਛੋਲੇ ਭਟੂਰੇ ਵਗੈਰਾ ਖਾ ਲਏ, ਫਿਰ ਆਪਣਾ ਸਰੀਰ ਫਿੱਟੋ ਕਿੱਥੋਂ ਰਹੂਗਾ ਮੈਡਮ
ਹਾਂਜੀ ਮੈਡਮ, ਬਿਮਾਰੀਆਂ ਤਾਂਹੀ ਤਾਂ ਮੈਡਮ ਬਿਮਾਰੀਆਂ ਲੱਗਦੀਆਂ ਨੇ ਹੁਣ ਦੇਖੋ
ਹਾਂਜੀ ਆਪਣੇ ਡਾਇਟ ਵੱਲ ਵੀ ਧਿਆਨ ਦੇਣਾ ਚਾਈਦਾ ਮੈਡਮ, ਐੰ ਥੋੜ੍ਹੀ ਨਾ ਵੀ ਆਪਾਂ ਸ਼ਹਿਰ ਤੇ ਜਾ ਆਏ ਕੋਈ ਨੀ ਹੋ ਜਾਂਗੇ ਸੈੱਟ, ਐੰ ਥੋੜ੍ਹੀ ਨਾ ਹੁੰਦਾ ਆਪਾਂ ਨੂੰ ਖੁੱਦ ਨੂੰ ਵੀ ਪਰਹੇਜ਼ ਰੱਖਣਾ ਚਾਹੀਦਾ।
ਹਾਂਜੀ ਮੈਡਮ ਪੈਲਾਂ ਦੇ ਬਜ਼ੁਰਗ ਸੀਗੇ ਦੇਖੋ ਉਹਨਾਂ ਨੂੰ ਕਿਹੜੀਆਂ ਬਿਮਾਰੀਆਂ ਸੀਗੀਆਂ ਬਿਲਕੁਲ ਠੀਕ ਸੀਗੇ ਉਹ
ਬਿਲਕੁਲ ਸੈਟ ਸੀਗੇ ਹਾਂਜੀ ਮੈਡਮ ਉਹਨਾਂ ਨੂੰ ਤਾਂ ਅੱਜ ਤੱਕ ਨੀ ਕੋਈ ਬਿਮਾਰੀ ਲੱਗੀ।
ਹਾਂਜੀ ਮੈਡਮ ਦੇਖੋ ਦੁੱਧ ਬਗੈਰਾ, ਮੱਖਣੀ ਬਗੈਰਾ ਖਾ ਲੈਂਦੇ ਸੀਗੇ। ਅੱਜ- ਕੱਲ ਦੇ ਬੱਚੇ ਦੇਖੋ ਮੈਡਮ ਆਪਾਂ ਦੇਖੋ, ਹੁਣ ਕਿੰਨਾ ਕੁ ਦੁੱਧ ਪੀਂਦੇ, ਆਪਾਂ ਨਹੀਂ ਪੀ ਸਕਦੇ ਮੈਡਮ
ਜੀ- ਜੀ ਬਿਲਕੁਲ ਸਹੀ ਕਹਿ ਰਹੇ ਓ ਮੈਡਮ
ਦੇਖੋ, ਛੋਟੇ ਬੱਚੇ ਬਿਲਕੁਲ ਨ ਨਟ ਚਾਹ ਪੀਂਦੇ ਨਾ, ਦੁੱਧ ਵਗੈਰਾ ਪੀਂਦੇ ਨੇ।
ਛੋਟੇ-ਛੋਟੇ ਬੱਚੇ ਨੇ ਨਾ ਜਿਹੜੇ ਉਹਨਾਂ ਨੂੰ ਬੜੀ ਜਲਦੀ ਬਿਮਾਰੀਆਂ ਲੱਗਦੀਆਂ ਨੇ ਹਨਾ। ਛੋਟੇ-ਛੋਟੇ ਬੱਚਿਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀਐ ਮੈਡਮ। ਛੋਟੇ-ਛੋਟੇ ਬੱ ਤੇ ਦੇ ਓਪਰੇਸ਼ਨ ਹੋ ਰਹੇ ਨੇ, ਕੋਈ ਪਿਆ ਕਿਸੇ ਨੂੰ ਮਤਲਬ ਕਿ ਬਿਮਾਰੀ ਹੋ ਰਹੀ ਐ, ਕੋਈ ਹਨਾ ਕੋਈ ਇਨਫੈਕਸ਼ਨ ਹੋ ਰਹੀ ਐ ਹੈਨਾ ਮੈਡਮ।
ਹਾਂਜੀ ਮੈਡਮ ਜਿਹੜਾ ਆਪਾਂ ਖਾਣਾ-ਪੀਣਾ ਆਪਣਾ ਵੇਖੋ, ਇਹ ਚੰਗਾ ਨੀ ਨਾ ਹੈਗਾ। ਅੱਗੇ ਮੈਡਮ ਦੇਖੋ ਨਾਂ ਤਾ ਕੋਈ ਮਿਲਾਵਟੀ ਚ ਚੀਜ਼ਾਂ ਹੁੰਦੀਆਂ ਸੀਗੀਆਂ
ਹਾਂਜੀ ਪਹਿਲਾਂ ਦੇ ਸਮੇਂ ਚ ਤਾਂ ਦੇਖੋ ਹਰ ਇੱਕ ਚੀਜ਼ ਮਤਲਬ ਕੀ ਪਿਓਰ ਹੁੰਦੀ ਸੀਗੀ ਐਨ। ਪਰ ਅੱਜ-ਕਲ ਤਾਂ ਮੈਡਮ ਲਗਾ ਲੋ ਦੁੱਧ ਏ ਲਗਾ ਲੋ, ਪਾਣੀ ਵੱਧ ਹੁੰਦੈ, ਦੁੱਧ ਘੱਟ
ਹਾਂਜੀ, ਮੈਡਮ ਪਤਾ ਨੀ ਕੀ ਉਹ ਚ ਕੈਮੀਕਲ ਯੂਜ ਕਰਦੇ ਆ ਨਾ ਪਾਉਂਦੇ ਨੇ ਮੈਡਮ
ਹਾਂਜੀ। ਹੁਣ ਪਨੀਰ ਲਗਾ ਲੋ ਮੈਡਮ, ਹੁਣ ਕਈਆਂ ਦਾ ਤਾਂ ਪਨੀਰ ਐ ਪੱ ਥਰ ਰਬੜ ਬਣਿਆ ਹੋਊਗਾ ਹਨਾ
ਪਾਉਂਦੇ ਨੇ ਉਹ ਚੋਂ ਹਾਂਜੀ, ਉ
ਹਾਂਜੀ-ਹਾਂਜੀ। ਹੁਣ ਲਗਾ ਲਓ ਆਪਾਂ ਆਪਣੇ ਘਰ ਦਾ ਪਨੀਰ ਕੱਢਦੇ ਆ, ਕਿੰਨਾ ਮੁਲਾਇਮ ਜਾ ਹੁੰਦਾ ਐ ਉਹ।
ਘਰੇ ਬਣਾਉਂਣੇ ਆ ਮੈਡਮ ਦੇਖੋ ਨਾ ਤਾਂ ਉਹਦਾ ਇਹੋ ਜਾ ਟੇਸਟ ਹੁੰਦਾ ਮੈਡਮ ਦੇ
ਟੇਸਟ ਹਾਂਜੀ, ਨਾਲੇ ਟੇਸਟ ਇਨਹੈਂਸ ਹੁੰਦਾ ਐ ਮੈਡਮ ਉਹਦੇ ਨਾਲ ਤਾਂ
ਹਾਂਜੀ ਮੈਡਮ। ਜਿਹੜਾ ਆਪਾਂ ਬਾਜ਼ਾਰ ਚੋਂ ਲੈਂਣੇ ਆ ਦੇਖੋ ਮੈਡਮ ਨਾਲੇ ਤਾਂ ਉਹ ਚ ਕੈਮੀਕਲ ਹੁੰਦਾ, ਨਾਲੇ ਦੇਖੋ ਰਬੜ ਵਾਗੂ ਕਿਵੇਂ ਹੁੰਦਾ। ਹੁਣ ਆਪਣੇ ਅੰਦਰ ਜਾ ਫਿਰ ਦੇਖੋ ਆਪਣੇ ਸਰੀਰ ਨੂੰ ਬਿਮਾਰੀਆਂ ਲਾਊਗਾ, ਖ਼ਰਾਬ ਕਰਦਾ ਮੈਡਮ।
ਹਾਂਜੀ-ਹਾਂਜੀ। ਉਹ ਤਾਂ ਚਲੋ ਆਪਣੇ ਲਈ ਐ ਹੁੰਦਾ, ਵੀ ਆਪਣੇ ਈ ਆਪਣੇ ਸਰੀਰ ਨੂੰ ਖ਼ਰਾਬ ਕਰਦਾ ਮੈਡਮ। ਉਹਨਾਂ ਦਾ ਤਾਂ ਕੁਛ ਨੀ ਜਾਂਦਾ, ਉਹਨਾਂ ਦਾ ਤਾ ਆਪਣਾ ਚਲੋ ਵਧੀਆ ਚੱਲ ਰਿਹਾ ਕੰਮ-ਕਾਰ।
ਹਾਂਜੀ ਮੈਡਮ, ਦੁੱਧ ਦੇਖਲੋ ਹੁਣ ਕਿੰਨਾ ਪਾਣੀ ਪਾ ਕੇ ਵੇਚਦੇ ਨੇ ਬਾਜ਼ਾਰਾਂ ਚ।
ਬਜ਼ਾਰਾਂ ਚ ਮੈਡਮ ਦੇਖੋ ਹ ਕੋਈ ਚੀਜ਼ ਨੀ ਅੱਜ-ਕੱਲ ਪਿਓਰ ਮਿਲਦੀ, ਕੋਈ ਵੀ ਚੀਜ਼ ਜੇ ਤੁਸੀਂ ਲਗਾ ਲਓ ਕੋਈ ਪੈਕਿਡ ਫੂਡ ਵੀ ਲੈਣ ਜਾਣਾ ਨਾ ਪੈਕਿਟ ਫੂਡ ਦਾ ਓਰੀਜਨਲ ਬ੍ਰਾਂਡ ਨਾਲ ਵੀ ਪਤਾ ਨੀ ਕਿੰਨੀਆਂ ਕੁ ਕਾਪੀਆਂ ਹੋਣਗੀਆਂ ਉਹਦੇ ਨਾਲ
ਹਾਂਜੀ। ਜੇ ਦੇਖੋ ਮੈਡਮ ਹਰੇਕ ਦੇ
ਮੈਡਮ ਆਪਾ ਲਗਾਲੋ ਕੋਈ ਕਿਸੇ ਚੀਜ਼ ਦੇ ਕੁਰਕਰੇ ਵਗੈਰਾ ਦੇ ਪੈਕਟ ਲੈਣਾ ਐ ਮੈਡਮ
ਉਹਦੀਆਂ ਵੀ ਥੋਨੂੰ ਇੰਨੀਆਂ ਅਲੱਗ-ਅਲੱਗ ਵਰਾਇਟੀਆਂ ਮਿਲਣਗੀਆਂ, ਉਹਦੀ ਕੋਪੀ ਮਿਲੂਗੀ ਮੈਡਮ। ਜਦੋਂ ਤੋਂ ਆਪਾਂ ਨੂੰ ਪੈਕੇਟ ਫੂਡ ਈ ਨੀ ਓਰੀਜਨਲ ਮਿਲ ਰਿਹਾ ਤਾਂ ਆਪਾਂ ਜਿਹੜਾ ਹੋਰ ਚੀਜ਼ਾਂ ਨੇ ਉਹ ਤਾਂ ਕਿੱਥੋਂ ਓਰੀਜਨਲ ਮਿਲ ਜਾਣਗੀਆਂ ਮੈਡਮ ਆਪਾਂ ਨੂੰ।
ਨਾਲੇ ਕਿਰਾਇਆ ਵੀ ਲੱਗਦਾ ਮੈਡਮ ਦੇ
ਖ਼ਰਾਬ-ਖ਼ਰਾਬ ਤਾਂ ਜਿਹੜਾ ਚਲੋ ਕਰਦਾ ਏ ਕਰਦਾ ਹਨਾ
ਹਾਂਜੀ ਮੈਡਮ ਆਪਣੇ ਸਰੀਰ ਨੂੰ ਦੇਖੋ ਆਪਣੇ ਗੁਰਦਿਆਂ ਚ ਕਿੰਨਾ ਨੁਕ
ਹਾਂਜੀ, ਕੱਲੇ ਗੁਰਦਾ ਈ ਨੀ ਮੈਡਮ ਹਰ ਇੱਕ ਚੀਜ਼ ਨੂੰ ਨੁਕਸਾਨ ਪਹੁੰਚਾਉਂਦਾ, ਚਲੋ ਕੋਈ ਨੀ ਮੈਡਮ ਆ ਆਪਾ ਹੋਇਆ ਵੀ ਹਫ਼ਤੇ ਚ ਇੱਕ ਵਾਰੀ, ਮਹੀਨੇ ਚ ਦੋ-ਤਿੰਨ ਵਾਰੀ ਖਾ ਲਿਆ ਉਹ ਕੋਈ ਮਾੜਾ ਨੀ ਹੈਗਾ ਪਰ ਐਂ ਥੋੜ੍ਹੀ ਨਾ ਵੀ ਆਪ ਪਾ ਰੋਜ਼ ਈ ਖਾਈਏ। ਕਈਆਂ ਨੇ ਤਾਂ ਮੈਡਮ ਦੇਖੋ ਆਪਣੇ ਘਰ ਦੀ ਰੋਟੀ ਭੁਲਾ ਏ ਦਿੱ ਤੀ ਆ ਵੀ ਅਸੀਂ ਘਰ ਦੀ ਰੋਟੀ ਤਾਂ ਖਾਣੀ ਈ ਨੀ, ਉਹ ਬਾਹਰ ਦੀ ਈ ਖਾਂਦੇ ਨੇ ਮੈਡਮ।
ਮੈਡਮ ਇੱਕ ਲੋਕ ਇੰਨੇ ਆਲਸੀ ਹੋ ਗਏ ਨੇ, ਇੰਨੀ ਘੋਲ ਕਰਦੇ ਨੇ ਹੋਰ ਰੋਟੀ ਬਣਾਉਣ ਦੀ‌। ਉਹ ਕਹਿੰਦੇ ਨੇ ਕਿ ਆਪਾਂ ਬਾਹਰੋਂ ਖਾਣਾ ਮੰਗਵਾ ਲੈਂਣੇ ਆ ਦੇਖੋ।
ਜੇੜੀਆਂ ਮੰਮੀਆਂ ਵੀ ਨੇ ਓ ਕੈ ਦੇਂਦੀਆਂ ਨੇ ਓਨਾ ਨੂੰ ਵੀ ਚਲੋ ਦੇ ਵੀ ਹਾਂ ਰੋਟੀ ਹੁਣ ਕੌਣ ਬਣਾਊ ਓ ਕੈ ਦੇਂਦੀਆਂ ਨੇ ਵੀ ਜਾ ਤਾਂ ਔਡਰ ਕਰਲੋ ਅੱਜ ਕੱਲ ਤਾਂ ਔਡਰ ਦੇਖੋ ਮਿੰਟ ਚ ਆ ਜਾਂਦਾ ਆ ਕਾਲ ਮਤਲਬ ਕਿ ਔਡਰ ਕੀਤਾ ਜ ਦਸ ਮਿੰਟ ਚ ਆਪਾਂ ਨੂੰ ਘਰੇ ਔਡਰ ਮਿਲੂਗਾ ਜੇ ਕੈਸ਼ ਪੈਸੇ ਦੇ ਦਿੰਦੀਆਂ ਨੇ।
ਜੇ ਗੱਲ ਦੇਖੀ ਜਾਵੇ ਹੁਣ ਪਿੰਡਾਂ 'ਚ ਵੀ ਕੋਈ ਫਰਕ ਨੀ ਹੈਗਾ ਜੇ ਆਪਦੇ ਸ਼ੈਰਾਂ ਵਾਂਗ
ਹਾਂਜੀ-ਹਾਂਜੀ ਬਿਲਕੁਲ ਸਿਮਿਲਰ ਐ, ਬਿਲਕੁਲ ਬਿਲਕੁ
ਹਾਂਜੀ ਮੈਡਮ, ਅੱਜ-ਕੱਲ ਤਾਂ ਹੁਣ ਅਗਲੇ ਨੂੰ ਆਏ ਹੁੰਦਾ ਕੀ ਗਰਮੀ ਜ਼ਿਆਦੇ ਆਪਾਂ ਨਈ ਬਣਾਵਾਂਗੇ ਆਪਾ ਔਡਰ ਕਰ ਦੇਨੇ ਆ।
ਹੂੰ, ਹੂੰ, ਹੂੰ, ਹਾਂਜੀ ਅੱਜ ਕੱਲ ਤਾਂ ਲਗਾ ਲੋ ਮੰਮੀ ਹੁਨ ਦੇਖੋ ਲਗਾ ਲੋ ਵੀ ਨਾ ਪੈਲਾਂ ਤਾਂ ਮੰਮੀ ਊ ਉੱਠ ਕੇ ਆਪਨੇ ਬੱਚੇ ਲਈ ਟਿਫਿਨ ਤਿਆਰ ਕਰਦੀਆਂ ਸੀਗੀਆਂ, ਪਰ ਅੱਜ-ਕੱਲ ਓਨਾਂ ਨੂੰ ਐ ਹੂੰ ਦਾ ਵੀ ਹੁਨ ਬੱਚੇਆਂ ਨੇ ਖਾਣਾ ਪਤਾ ਨਹੀਂ ਖਾਣਾ, ਓਨਾਂ ਨੂੰ ਪੈਸੇ ਦੇ ਦਿੰਦੀਆਂ ਨੇ ਅਗਲੇ ਕੈਂਟੀਨ 'ਚ ਜਾ ਕੇ ਖਾ ਲੈਂਦੇ ਨੇ।
ਹਾਂਜੀ ਮੈਡਮ ਦੱਸ ਦੇ ਦਿੰਦੇ, ਮੈਗੀ ਵਗੈਰਾ ਹਾਂਜੀ ਮੈਡਮ। ਮੈਗੀ ਵਗੈਰਾ ਆਪ ਦੇਖੋ ਟੀਫਨਾਂ 'ਚ ਪਾ ਦੇਂਦੇ ਨੇ ਮੈਡਮ।
ਪਾ ਦੇਂ ਦੇ ਨੇ ਸਈ ਗੱਲ ਆ, ਹਾਂ ਕਈਆਂ ਨੂੰ ਐ ਹੁੰਦਾ ਵੀ ਹੁਣ ਕਿੱਥੇ ਲਊਗਾ ਜੇੜੇ ਜਾਦਾ ਛੋਟੇ ਹੁੰਦੇ ਨੇ, ਓਨਾਂ ਨੂੰ ਤੇ ਮੈਗੀ ਪਾ ਦੇਂ ਦੇ ਨੇ। ਜੇੜੇ ਚਲੋ ਥੋੜੇ-ਥੋੜੇ ਬੜੇ ਹੁੰਦੇ ਨੇ, ਫੇਰ ਓ ਖੁਦੇ ਹਨਾ ਫੇਰ ਚਲੋ ਮੈਡਮ ਜਦੋਂ ਬੱਚੇ ਨਾ ਵੱਡੇ ਹੋ ਜਾਂਦੇ ਨੇ ਨਾ ਫਿਰ ਬੱਚੇਆਂ ਨੂੰ ਖੁਦ ਈ ਲਿਆਨ ਲਗਾ ਲੋਂ ਟਿਫਿਨ ਬੋਕਸ ਲੱਗੇ ਸ਼ਰਮ ਆਨ ਲੱਗ ਜਾਂਦੀ, ਵੀ ਹੁਨ ਆਪਾਂ ਵੱਡੇ ਹੋ ਗੇ ਆਂ। ਆਪਾਂ ਹੁਣ ਵੀ ਲਗਾ ਲੋ ਲੰਚ ਬੋਕਸ ਲੈ ਜ਼ ਰੇ ਆਂ ਹਨਾ।
ਹਾਂਜੀ ਮੈਡਮ ਇੱਕ ਓ ਹੁਣ ਬੱਚੇ ਦੇਖੋ ਕਿੰਨੀ ਚਾਓ ਨਾਲ ਖਾਂਦੇ ਨੇ ਮੈਗੀ, ਓਨਾਂ ਨੂੰ ਵੀ ਓ ਵੀ ਭੁੱਲ
ਹਾਂਜੀ ਏ ਤਾਂ ਛੋਟੇ ਹੁੰਦੇ ਤੱਕ ਐ, ਮੈਡਮ ਲਗਾ ਲੋ ਸ ਸੱਤਵੀਂ-ਅੱਠਵੀਂ ਕਲਾਸ ਤੱਕ ਬੱਚਾ ਲੇ ਜਾਂਦਾ ਹਨਾ। ਫੇਰ ਉਸ ਬਾਦ ਨੀ ਬੱਚਾ ਲੇ ਜਾਂਦਾ, ਬੱਚੇ ਨੂੰ ਫੇਰ ਸ਼ਰਮ ਆਣ ਲੱਗ ਜਾਂਦੀ ਐ। ਟਿਫਨ ਲੈ ਕੇ ਆਇਆ, ਹਾਂਜੀ-ਹਾਂਜੀ ਸਈ ਗੱਲ ਐ। ਹਾਂਜੀ ਪਰ ਓ ਦੇਖੋ ਲਗਾ ਲੋ ਮੈਡਮ ਓ ਭੁੱਖ ਬਰਦਾਸ਼ਤ ਕਰ ਲੈਣਗੇ ਵੀ ਹਾਂ ਚਲੋ, ਆਪਾਂ ਭੁੱਖ ਹਾਰ ਲਾਂਗੇ ਪਰ ਐਂ ਆ ਵੀ ਟਿਫਨ ਨੀ ਲੇ ਕੇ ਜਾਣਾ ਸ
ਹਾਂਜੀ ਟਿਫਨ ਤੇ ਸੰਗ ਮੰਨਦੇ ਨੇ ਬਚ
ਹਾਂਜੀ ਸੰਗ-ਸੰਗ ਦੇ ਖੋ ਬੋਤ ਮੰਨਦੇ ਨੇ ਅੱਜ-ਕੱਲ੍ਹ ਦੇ ਜਵਾਕ ਦਾ ਬੋਤ ਜਾਦਾ ਮੰਨਦੇ ਨੇ ਓ ਤੇ ਬਿਲਕੁਲ ਵੀ ਨੀ।
ਓਨਾਂ ਨੂੰ ਲਗਾ ਲੋ, ਕੋਈ ਸਮਾਨ ਫੜਾਣ ਲਈ ਕਿਸੇ ਦੇ ਘਰੇ ਭੇਜ ਦੋ, ਤਾਂ ਓ ਨੀ ਜਾਂਦੇ ਕਿ
ਹਾਂਜੀ ਮੈਡਮ, ਭੁੱਖੇ ਰੈ ਜਾਣਗੇ ਪਰ ਟਿਫਨ ਨੀ ਲੈ ਕੇ ਜਾਣਗੇ ਸਕੂਲ।
ਜੀ ਹਾਂਜੀ ਆਪਣੇ ਵਰਗੇ ਲਗਾਲੋ ਮੈਡਮ ਆਪਾਂ ਕਿੰਨੇ ਚਾਅ ਨਾਲ ਲੇਜਦੇ ਸੀਗੇ ਟੀਫ ਨ ਵੀ ਹਾਂ ਸਾਡਾ ਆਪਾਂ ਨੂੰ ਜੇ ਕੋਈ ਨਵਾਂ ਟਿਫਿਨ ਬੋਕਸ ਦਿੰਦਾ ਸੀਗਾ ਆਪਾਂ ਲੈ ਕੇ ਬੜੇ ਚਾਅ ਨਾਲ ਜਾਂਦੇ ਸੀਗੇ ਫੇਰ ਆਪਾਂ ਦਿਖਾਂਦੇ ਵੀ ਸੀ ਸਭ ਨੂੰ। ਵੀ-ਵੀ ਮੈਨੇ ਨਵਾਂ ਲੇਆ ਏਹ
ਹਾਂਜੀ ਮੈਡਮ ਅੱਜ-ਕੱਲ ਦੇ ਬੱਚੇਆਂ ਨੂੰ ਤਾਂ ਏ ਚੀਜ਼ਾਂ ਦਾ ਹੈ ਈ ਨੀ।
ਹੈ ਈ ਨੀ ਬਿਲਕੁਲ ਵੀ ਨੀ ਹੈਗੇ, ਆ ਚੱਲੋ ਛੋਟੇ ਬੱਚੇਆਂ ਨੂੰ ਜੇੜੇ ਲਗਾ ਲੋ ਮੈਡਮ ਨਰਸਰੀ ਯੂ ਕੇ ਜੀ ਹਨਾ ਫਸਟ ਕਲਾਸ ਏਨਾਂ ਨੂੰ ਹੁੰਦਾ ਮੈਡਮ, ਕਿਉਂਕਿ ਓਨਾਂ ਦਾ ਚੱਲੋ ਨਵਾਂ ਨਵਾਂ ਹੁੰਦੈ ਫਿਰ ਚਲੋ ਜਿਵੇਂ-ਜਿਵੇਂ ਨਾ ਕਲਾਸਾਂ ਆਪਣੀਆਂ ਵੱਧਦੀਆਂ ਜਾਂਦੀਆਂ ਨੇ ਨਾ, ਉਵੇਂ ਆਪਣੇ ਉਵੇਂ-ਉਵੇਂ ਨਾ ਆਪਣੇ ਚਾ ਮਰਦੇ ਦੇ ਜਾਂਦੇ ਨੇ ਮੈਡਮ ਫੇਰ ਆਪਣੇ 'ਚ ਓ ਹੁੰਦਾ ਵੀ ਨਵੇਂ-ਨਵੇਂ ਚਾਅ ਹੁੰਦੇ ਨੇ ਪੈਦਾ।
ਦੇਖਾਵੇਆ ਚ ਲਿਆਈ ਜਾਂਦੇ ਦੇਖੋ ਬੱਚੇਆਂ ਨੂੰ ਹੁਣ ਓ ਦਿਖਾਵੇ ਵਿੱਚ ਓ ਜ਼ਾਦਾ ਓ ਕਰਦੇ ਨੇ ਪਰ ਭੁੱਖੇ ਰੈ ਜਾਣਗੇ ਉਹ, ਪਰ ਦਿਖਾਵੇ ਚ ਜੋ ਹੋ ਰੱਖ
ਹਾਂਜੀ ਪੇਲਾਂ ਲਗਾ ਲਓ, ਮੈਡਮ ਵਾਟਰ ਬੋਟਲ ਵੀ ਆਪਾਂ ਜੇੜੀ ਘਰੇ ਹੁੰਦੀ ਸੀਗੀ ਆਮ ਠੰਡੇ ਵਗੈਰਾ ਦੀਆਂ ਆਂਦੀਆਂ ਸੀ, ਉਹ ਲੈ ਜਾਂਦੇ ਸੀਗੇ, ਪਰ ਅੱਜ ਕੱਲ੍ਹ ਦੇ ਜਵਾਕ ਨਈ ਲੇਂਦੇ।
ਮੈਡਮ ਓਦਾ ਕਿੰਨਾ ਚਾਅ ਹੁੰਦਾ ਸੀਗਾ ਦੇਖੋ, ਹਾਂਜੀ ਮੈਡਮ, ਕਿੰਨਾ ਚਾਅ ਹੁੰਦਾ ਠੀਕ ਐ ਜੀ ਸਸਰੀ ਅਕਾਲ ਜੀ।
ਸਸਰੀ ਅਕਾਲ, ਗਿਆਰਾਂ ਮਿੰਟ ਗੱਲ ਕਰੀਏ ਗਿਆਰਾਂ ਮਿੰਟ।